ਹੈਲੋ ਸਤਿ ਸ੍ਰੀ ਅਕਾਲ ਭੈਣ ਜ ਜੀ। ਹੋਰ ਕੀ ਹਾਲ ਚਾਲ ਤੁਹਾਡਾ। ਸਭ ਠੀਕ ਠਾਕ, ਤੁਸੀਂ ਸੁਨੋ ਬੋਲ ਰਹੇ ਸੀ, ਮੈਂ ਕਿਹਾ ਚਲੋ ਕਾੱਲ ਕਰਨੇ ਆ।
ਅੱਛਾ ਅੱਛਾ
ਹਾਂਜੀ, ਹੋਰ ਤੁਸੀਂ ਗਏ ਨੀ ਦਰਬਾਰ ਸਾਹਿਬ।
ਬਸ ਅਸੀਂ ਜਾਣਾ ਸੀਗਾ ਫੇਰ, ਹਾਂਜੀ ਅਸੀਂ ਹੋ ਆਏ ਸੀ। ਸੀਗੇ ਪਿੱਛੇ
ਅੱਛਾ ਫਿਰ ਤੁਸੀਂ ਦਰਬਾਰ ਸਾਹਿਬ ਗਏ ਸੀਗੇ ਤੇ ਬਾਬਾ ਅਟਲ ਰਾਏ ਜੀ ਦੇ ਹੋ ਕੇ ਆਏ ਸੀਗੇ
ਹਾਂਜੀ ਉੱਥੇ ਹੋ ਗਏ ਸੀ ਅਸੀ। ਉੱਧਰ ਅੱਗੇ ਫੇਰ। ਸਾਰਾ। ਅੰਦਰ ਤੇ ਸਾਰੇ ਆਪਾਂ ਜਿਹੜੇ ਜਿੰਨੇ ਗੁਰ। ਗੁਰਦੁਆਰੇ ਅਸੀ ਸਾਰੇ ਹੋ ਕੇ ਆਏ ਸੀ।
ਜਿਦਾ। ਕਹਿੰਦੇ ਨੇ ਉੱਥੇੰ ਅੰਮ੍ਰਿਤਸਰ ਦੇ ਛੋ ਫੀ ਜਾਂ ਰਹੀ ਕਹਿੰਦੇ ਨੇ ਸਾਰੇ ਉਹਨਾਂ ਨੂੰ, ਕਹਿੰਦੇ ਨੇ ਜਦ ਤੱਕ ਤੁਸੀਂ ਓਦਾਂ ਓਦਾਂ ਦੇ ਦਰਸ਼ਨ ਨਹੀਂ ਕਰੋਗੇ ਨਾ ਉਹਨਾਂ ਦੇ ਤਾਂ ਤ ਤੁਹਾਡਾ ਦਰਬਾਰ ਸਾਹਿਬ ਵੀ ਮੰਨਿਆ ਨਹੀਂ ਜਾਂਦਾ। ਪੂਰੀ ਤਰ੍ਹਾਂ ਤੁਸੀਂ ਦਰਸ਼ਨ ਕਰੋ, ਹਾਂਜੀ। ਤੁਸੀਂ ਵਾਰੀ ਤਿਆ ਸੁਣਿਆ ਬਾਾਬਾ ਅਟਲ ਰਾਏ ਜੀ ਦਾ
ਨਹੀਂ ਮੈਨੂੰ ਤੁਸੀਂ ਦੱਸੋ
ਸੀਗੇ ਗੁਰੂ ਹਰਗੋਬਿੰਦ ਸਿੰਘ ਜੀ ਦੇ ਬੇਟੇ ਸੀਗੇ ਗੁਰੂ ਤੇਗ ਬਹਾਦਰ ਜੀ ਦੇ ਭਰਾ ਸੀਗੇ ਤੇ ਇਹਨਾਂ ਦੀ ਸਾਖੀ ਏਦਾਂ ਹੈਗੀ ਜਿਹੜੇ ਬਾਬਾ ਅਟਲ ਰਾਏ ਜੀ ਸੀਗੇ ਉਹਨਾਂ ਦੀ ਉਮਰ ਸੀਗੀ ਨੌ ਸਾਲ ਤੇ ਗੁਰੂ ਤੇਗ ਬਹਾਦਰ ਜੀ ਦੀ ਸੀਗੀ ਸੱਤ ਸਾਲ ਤੇ ਨਾ ਇਹ ਉੱਥੇ ਖੇਲਦੇ ਹੁੰਦੇ ਸੀ ਆਪਸ ਚ ਬੱਚੇ ਹੈਲੋ
ਹਾਂਜੀ ਹਾਂਜੀ ਬੋਲੋ
ਆ ਰਹੀ ਆਵਾਜ਼
ਹੈਲੋ
ਹਾਂਜੀ ਹਾਂਜੀ ਤੇ ਜਿੱਦਾਂ ਬਾਬਾ ਅਟਲ ਰਾਏ ਜੀ ਹੁੰਦੇ ਸੀ ਨੌ ਸਾਲ ਦੇ ਤੇ ਗੁਰੂ ਤੇਗ ਬਹਾਦਰ ਜੀ ਹੁੰਦੇ ਸੀ ਸੱਤ ਸਾਲ ਦੇ ਤੇ ਇਹ ਸਭ ਬੱਚੇ ਨਾ ਆਪਸ ਵਿੱਚ ਖੇਲਦੇ ਹੁੰਦੇ ਸੀਗੇ ਤੇ ਇਹਨਾਂ ਦਾ ਇੱਕ ਦੋਸਤ ਹੁੰਦਾ ਸੀ ਮੋਹਨ ਤੇ ਐਵੇਂ ਸ਼ਾਮ ਨੂੰ ਬੱਚੇ ਸਾਰੇ ਖੇਲਦੇ ਪੇ ਸੀਗੇ ਤੇ ਸ